ਹੈਲੋ।
ਹੈਲੋ ਕਿਵੇਂ ਆ।
ਵਧੀਆ ਤੁਸੀਂ ਸੁਣਾਓ ਕਿਵੇਂ ਆ?
ਵਧੀਆ- ਵਧੀਆ ਹੋਰ ਕੀ ਕਰਨੀ?
ਕੁਛ ਵੀ ਨੀ।
ਹੋਰ ਆਂਟੀ ਅਰੀ ਅੰਕਲ ਅਰੀ?
ਸਾਰੇ ਠੀਕ ਨੇ।
ਓ ਕੰਮ- ਕੁਮ ਕਾਰਲੇ?
ਹੋਰ ਹੋਹੋਰ ਹੁਣ ਤਾਂ ਸਬਜ਼ੀ ਬਣਦੇ ਪਾਏ ਨੇ।
ਸ ਕੀ ਬਣਨਾ ਐ।
ਤਰੀ ਵਾਲੇ ਆਲੂ।
ਬਸ ਆਹੀ ਯਾਰ ਕੋਈ ਸਬਜ਼ੀ ਨਹੀਂ ਹੈਗੀ। ਤਰੀ ਵਾਲਲੇੇ ਆਲੂ ਯੇ ਵੋ ਸ਼ਿ। ਮਿਰਚ ਇਹਨਾਂ ਤੇ ਵੀ ਇੰਨੀਆਂ -ਇੰਨੀਆਂ ਸਪਰੇਵਾਂ ਹੁੰਦੀਆਂ। ਸਬਜ਼ੀਆਂ ਤੋਂ ਯਾਦ ਆਇਆ ਯਾਰ ਮੈਨੂੰ ਸੈਂਡਵਿਚ ਦੀ ਰੈਸਪੀ ਦੱਸਦੇ।
ਚੱਲ ਹੁ ਦੱਸਦੀ ਆ ਇੱਕ ਬ੍ਰੈਡ ਤ ਚਾਰ ਬਰੈਡ ਦੀ ਸਲਿਏਸ ਲਓ।
ਹੂ।
ਓਬਲਯਾ ਆਲੂ ਲੋ।
ਹਮ।
ਏਕ ਟਮਾਟਰ ਲੋਂ।
ਹਮ।
ਏਕ ਪਿਆਜ਼ ਲੋ।
ਹਮ- ਹਮ।
ਦੋ ਚਮਚ ਮੱਖਣ ਲੋ।
ਹਾਂ।
ਦੋ ਚੰਮਚ ਹਰੀ ਚਟਨੀ ਲੋ।
ਹਮ।
ਨਮਕ ਅਤੇ ਕਾਲੀ ਮਿਰਚ ਸਵਾਦ ਅਨੁਸਾਰ ਲੋ।
ਠੀਕ ਏ।
ਬਰੈੱਡ ਦੇ ਸਲਾਈਸ ਉਤੇ ਮੱਖਣ ਅਤੇ ਹਰੀ ਚਟਨੀ ਲਗਾਓ। ਆਲੂ। ਟਮਾਟਰ, ਖੀਰਾ ਅਤੇ ਪਿਆਜ਼ ਦੀ ਵ ਬ੍ਰੈੱਡ ਉੱਪਰ ਰੱਖੋ।
ਠੀਕ ਅ।
ਨਮਕ ਅਤੇ ਕਾਲੀ ਮਿਰਚ ਛਿੜਕੋ।
ਠੀਕ ਏ।
ਦੂਜੇ ਸਲਾਈਸ ਨਾਲ ਢੱਕ ਦੋ।
ਠੀਕ ਅ।
ਸੈਂਡਵਿਚ ਨੂੰ ਤਵਾ ਤਵੇ। ਜਾਂ ਸੈਂਡਵਿਚ ਸੇਕ ਵੀ ਮਾਈਕ੍ਰੋ ਵਿੱਚ। ਮਾਈਕਰੋ ਵਿਚ' ਰੱਖ ਦੋ।
ਹਾਂ।
ਟੁਕੜਿਆਂ ਵਿੱਚੋ ਟਕ ਕੇ। ਸਮਾਨ ਨਾਲ ਭਰੋ। ਤੇ ਅ। ਤੇ ਉਸਨੂੰ ਖਾਓ ਟੇਸਟੀ- ਟੇਸਟੀ ਸੈਂਡਵਿਚ।
ਠੀਕ ਐ।
ਹੋਰ।
ਕੇ ਯਾਰ ਹੁਣ ਤਾਂ ਗਰਮੀ ਚ ਕੁਛ ਬਨਾਨ ਦਾ ਵੀ ਜੀਅ ਨੀ ਕਰਦਾ। ਪਰ ਘਰ ਦੇ ਕਹਿੰਦੇ ਪੇ ਸੈਂਡਵਿਚ ਬਣਾ- ਸੈਂਡਵਿਚ ਬਣਾ- ਸੈਂਡਵਿਚ ਬਣਾ
ਠੀਕ ਅ ਜੀ।
ਮੁੜ ਕੇ ਏਨੀ ਗਰਮੀ ਵਿੱਚ
ਮੈਂ ਤੈਨੂੰ ਸੂਪ ਦੀ ਰੈਸਪੀ ਦੱਸਾਂ
ਹਾਂ ਚੱਲ ਦੱਸ ਦੇ ਓ ਵੀ
ਏਕ ਕੱਪ ਗਾਜਰ
ਹਾਂ
ਏਕ ਪਕ ਕੱਪ ਪੱਤਾ ਗੋਭੀ,
ਹਾਂ
ਏਕ ਕੱਪ ਮਟਰ,
ਹਾਂ
ਏਕ ਟਮਾਟਰ,
ਹਾਂ
ਏਕ ਚੰਮਚ ਮੱਖਣ,
ਹਾਂ
ਚਾਰ ਕੱਪ ਪਾਣੀ।
ਠੀਕ ਐ।
ਇੱਕ ਚਮਚ ਕੋਨਫਲਾਰ।
ਹੂੰ ਹੂੰ
ਨਮਕ ਤੇ ਕਾਲੇ ਮਿਰਚ ਸਵਾਦ ਅਨੁਸਾਰ।
ਠੀਕ ਐ।
ਇੱਕ ਪਤੀਲੇ ਵਿੱਚ ਮੱਖਣ ਗਰਮ ਕਰੋ।
ਠੀਕ ਐ।
ਸਾਰੇ ਸਬਜ਼ੀਆਂ ਪਾ ਕੇ ਦੋ ਜਾਂ ਤਿੰਨ ਮਿੰਟ ਵਿੱਚ ਅ ਧਰੋ।
ਠੀਕ ਐ।
ਪਾਣੀ ਪਾ ਕੇ ਦਸ- ਪੰਦਰਾਂ ਮਿੰਟ ਤੱਕ ਪਕਾਓ।
ਹਾਂ
ਕੋਰਨਫਲਰ ਅਤੇ ਥੋੜ੍ਹਾ ਪਾਣੀ ਚ ਘੋਲ ਕੇ ਉਨੂੰ ਸ ਸੂਪ ਵਿੱਚ ਮਿਲ-ਮਿਲਲਾਓ।
ਠੀਕ ਐ।
ਨਮਕ ਅਤੇ ਕਾਲੀ ਮਿਰਚ ਪਾ ਕੇ ਦੋ ਜਾਂ ਤਿੰਨ ਮਿੰਟ ਹੋਰ ਪਕਾਓ।
ਹਾਂ
ਗਰਮ- ਗਰਮ ਸੂਪ ਪਰੋਸੋ।
ਠੀਕ ਐ। ਕਿ ਬਣ ਗਿਆ। ਬਸ ਬੈਠੇ ਹੋਈ ਸਾਂ, ਤੂੰ ਦੱਸ?
ਮੈਂ ਵੀ ਬੈਠੀ ਹੋਈ ਸਾਂ।
ਕੇ ਹੋਰ ਸੁਣਾ ਕੋਈ ਗੱਲਬਾਤ।
ਬੋਤ ਵਧੀਆ।
ਠੀਕ ਹੈ ਯਾਰ ਟੈਮ ਪਾਸ ਹੀ ਹੁੰਦਾ ਘਰ ਤਾਂ। ਮੈਂ ਕਿਹਾ ਚੱਲ ਜੱਸੀ ਨਾਲ ਗੱਲ ਹੀ ਕਰ ਲੈਂਣੀ ਆ। ਕੋਈ ਹੋਰ ਰੈਸਪੀ ਦੱਸਦੇ? ਨੂਡਲਸ ਵਗੈਰਾ ਦੀ, ਨੂਡਲਸ ਦੀ ਰਾਜ਼ੇ ਠੀਕ ਹੈ ਮੈਂ ਦੱਸਦੀ ਹਾਂ। ਨੂਡਲਸ ਦੀ ਵੀ ਦੱਸਾਂ।
ਹਾਂਜੀ
ਸਭ ਤੋਂ ਪਹਿਲਾਂ ਕੜਾਹੀ ਨੂੰ ਧੋ ਕੇ, ਨਈ-ਨਈ ਪਹਿਲਾਂ ਸਬਜ਼ੀਆਂ ਚੀਰਨੀਆਂ ਐ। ਅਹ ਗੰਡੇ ਚੀਰੋ ਟਮਾਟ -ਟਰ, ਬੰਦ ਗੋਭੀ, ਸ਼ਿਮਲਾ ਮਿਰਚ ਹਰੀ ਮਿਰਚ ਦਸ ਨਹੀਂ ਪਿਆਣਾ ਦਸ ਨਹੀ ਪਿਆਣਾ।
ਹਾਂ ਹਾਂ ਮੈਂ ਵੈਸਿਆ ਵੀ
ਪਹਿਲਾਂ ਗੰਢੇ ਚੀਰੋ ਟਮਾਟਰ ਹਰੀ ਮਿਰਚ, ਬੰਦ-ਗੋਭੀ, ਸ਼ਿਮਲਾ ਮਿਰਚ ਆਹ ਸਾਰੀਆਂ ਸਬਜ਼ੀਆਂ ਨੂੰ ਚੀਰ ਕੇ, ਜਿੰਨੀੇ ਆਪਾਂ ਚਾਉਮੀਨ ਬਣਾਉਣੀ ਆ, ਉਸ ਹੈਸਾਬ ਤੇ ਠੀਕ ਏ। ਉਸ ਤੋਂ ਬਾਅਦ ਚੋਮੀਨ ਨੂੰ ਉਬਾਲਣ ਵਾਸਤੇ ਰੱਖ ਦੋ। ਜਿੰਨੀ ਹੈਗੀ ਆ, ਉਸ ਹੈਸਾਬ ਤੇ ਪਾਣੀ ਪਾ ਕੇ ਪਤੀਲੇ ਚੋਂ ਉਬਾਲਣ ਵਾਥੇ ਰੱਖ ਦੋ। ਫਿਰ ਕੜਾਹੀ ਨੂੰ ਧੋ ਕੇ, ਹੀਟ ਅਹ ਹੀਟਰ ਯਾ ਗੈਸ ਤੇ ਰੱਖ ਕੇ ਜਦੋਂ ਸੁੱਕ ਜਾਏਗੀ ਫਿਰ ਉਹਦੇ ਚ ਤੇਲ ਪਾਓ। ਫੇਰ ਜਿਹੜੀਆਂ ਆਪਾਂ ਸਬਜ਼ੀਆਂ ਕੱਟੀਆਂ ਨੇ ਅਗਰ ਥੋਮ ਪਾਉਣਾ, ਥੋਮ ਨੂੰ ਵੀ ਕਰਸ਼ ਕਰਕੇ ਨਾ ਤੇਲ ਵਿੱਚ ਪਾ ਦੋ। ਜਦੋਂ ਭੁੰਜੇਗਾ ਨਾ, ਫਿਰ ਉਹਂਦੇ ਵਿੱਚ ਜਿਹੜੀਆਂ ਸਬਜ਼ੀਆਂ ਕੱਟੀਆਂ ਨੇ ਉਹਨਾਂ ਨੂੰ ਪਾ ਦੋ। ਕੋਰਨ ਪਾਣੇ ਆ ਕੋਰਨ ਪਾ ਦੋ। ਫਿਰ'ਚ ਉਹਨਾਂ ਨੂੰ ਭੁੰਨ ਲਓ ਚੰਗੀ ਤਰਾਂ ਜਦੋਂ ਐਨ ਪਨੀਜ ਜਾਣਗੀਆਂ ਨਾ ਸਾਰੀਆਂ ਜੀਆਂ, ਫੇਰ, ਉਸ ਬਾਅਦ ਲੂਣ, ਮਿਰਚ ਅ ਮਸਾਲਾ ਸਾਰਾ ਕੁਛ ਪਾ ਕੇ ਸੋਇਆ ਸੋਸ ਵੀਨੇਕਰ- ਮਸਾਲੇ ਨੂੰ ਹਿਲਾ ਲਓ। ਆਪਾਂ ਚੌਮਿਨ ਉੱਤੇ ਵੀ ਪਾ ਸਕਦੇ ਹਾਂ। ਮਸਾਲੇ ਵਿੱਚ ਪਹਿਲਾਂ ਚੌਮਿਨ ਪਾ ਕੇ ਨਾ- ਜਿਹੜੀ ਆਪਾਂ ਉਬਾਲੀਏ ਉਹਦੇ ਵਿੱਚ ਲੂਣ, ਮਿਰਚ, ਮਸਾਲਾ ਹਾਂ ਨਮਕ ਸਾਰਾ- ਰਾ ਕੂਝ ਤੇ ਉਹਂਦੇ ਉੱਤੇ- ਵਿਨੇਗਰ, ਸੋਇਆ ਸੋਸ ਚੰਗੀ ਤਰਾਂ ਹਿਲਾ ਲੋ, ਗਰਮ ਹੋਜੇਗੀ ਖਾਲੋੋ। ਹਾਂ ਹੋਰ ਕੁਛ? ਹੁਣ ਤਾਂ ਬੜਾ ਟਾਈਮ ਹੋ ਗਿਆ ਚੌਮਿਨ ਬਣਾਏ ਹੋਏ ਵੀ- ਘਰ ਮੈਂ ਤਾਂ ਬਸ ਤੇਰੇ- ਤੇਰੀ ਕੋਲ ਕੱਟ ਕੇ, ਮੈਂ ਤਾਂ ਫਰੈਂਚ ਫਰਾਈਜ਼ ਬਣਾਉਣ ਲੱਗਿਆ। ਮੇਰਾ ਬੜਾ ਜੀਅ ਕਰਤਾ ਪਿਆ।
ਅਸੀਂ ਇੱਕ ਪਰਸੋਂ ਬਣਾਈ ਸੀ, ਬੜੇ ਬਣਾਏ ਆਏ ਸੀ।
ਬਣੇ -ਬਣਾਏ ਆਏ ਸੀ? ਅੱਛਾ, ਉਹ ਤਾਂ ਨੀ- ਮਕੈਨ-ਮਕੈਨ ਉਹਨਾਂ ਦਾ-
ਨਹੀਂ-ਨਹੀਂ, ਨਹੀਂ ਫਰਾਈਜ਼ ਹੁੰਦੇ ਨੇ, ਬਸ ਉਹਨੂੰ ਤੇਲ ਚ ਗਰਮ ਕਰਨੇ ਹੁੰਦੇ ਆ ਬਸ।
ਹਾਂ-ਹਾਂ, ਪੈਕਟ ਵਿੱਚ ਹੁੰਦੇ ਨੇ ਬੰਦ।
ਹਾਂ, ਵੱਡਾ ਪੈਕੇਟ ਲਿਆਂਦਾ ਸੀ ਮੇਰੀ ਭਾਬੀ ਨੇ।
ਆ ਹਾਂ, ਕਿੰਨੇ ਦਾ ਆਇਆ ਸੀ ਉਹ? ਮੈਂ ਵੀ ਯਾਰ ਬੜਾ ਮਹਿੰਗਾ ਆਉਂਦਾ ਹੈ ਉਹ।
ਉਹ, ਪਤਾ ਨੀ ਵੀਰਾ ਲੈ ਕੇ ਆਇਆ ਸੀ ਮੈਨੂੰ-
ਡੇਢ ਸੌ ਦਾ ਆਉਂਦਾ-ਡੇਢ ਸੌ ਦਾ ਆਉਂਦਾ ਸਿਰਫ ਤਿੰਨ ਜਣੇ ਖਾ ਸਕਦੇ ਆ।
ਨਹੀਂ, ਉਹ ਵੱਡਾ ਪੰਜ ਸੌ ਯਾ ਐਵੇਂ ਹਜ਼ਾਰ ਦਾ ਆਉਂਦਾ।
ਅੱਛਾ ਠੀਕ ਹੈ। ਫੇਰ ਉਹ ਠੀਕ ਹੈ ਸਾਰੇ ਬਣਾ ਲਏ ਇੱਕ ਵਾਰ'ਚ ਹੀ?
ਨਹੀਂ, ਥੋੜੇ -ਥੋੜੇ ਬਣਾਏ ਸੀ।
ਅੱਛਾ, ਠੀਕ ਹੈ ਕਿਵੇਂ ਦਾ ਬਣਦੇ ਆ ਉਹ?
ਬੜੇ ਟੇਸਟੀ ਬਣਦੇ ਨੇ।
ਠੀਕ ਹੈ ਯਾਰ, ਮੈਂ ਤੇ ਕਦੇ ਲਿਆਂਦੇ ਹੀ ਨੀ ਬੜਾ ਜੀਅ ਕਰਦਾ।
ਅੱਛਾ ਜੀ, ਮੇਰੇ ਤਾਂ ਵੱਡੇ ਮੰਮਾ ਨੇ ਬਣਾ ਕੇ ਦਿੱਤੇ ਸੀ ਮੈਨੂੰ।
ਅੱਛਾ, ਕਿਹਨੇ?
ਵੱਡੀ ਮੰਮਾ ਨੇ।
ਅੱਛਾ, ਸਾਰਿਆਂ ਨੇ ਖਾਦੇ ਹੀ?
ਨਹੀਂ, ਗੈਸਟ ਆਏ ਹੋਏ ਸੀ।
ਅੱਛਾ, ਉਹਨਾਂ'ਤੇ ਲਿਆਂਦੇ ਹੀ। ਠੀਕ ਹੈ- ਠੀਕ ਹੈ, ਠੀਕ ਹੈ- ਠੀਕ ਹੈ। ਸਾਡੇ ਬਸ ਪ੍ਰੋਗਰਾਮ ਆ ਗਿਆ ਘਰੇ।
ਕਦੋ?
ਜੀਰੇ ਦੀ ਗੁੜੀਆ ਦਾ ਜਨਮਦਿਨ ਆ ਅਠਾਈ ਨੂੰ, ਵੇਖੋ ਕੀ- ਕੀ ਬਣਾਨੇ ਆ। ਹਾਂ, ਵੇਖੋ ਕੀ- ਕੀ ਬਣਾਉਨੇ ਆ ਹੁਨ।
ਹੂੰ।
ਹੋਰ ਸੁਣਾ ਕੋਈ ਗੱਲਬਾਤ, ਇੰਨੀ ਗਰਮੀ ਚ ਪ੍ਰੋਗਰਾਮ ਕਰਨੇ ਕਿਹੜਾ ਸੌਖੇ ਆ।
ਹਾਂਜੀ।
ਹੋਰ? ਇਹੰਨੀ ਗਰਮੀ ਵਿੱਚ ਤਾਂ ਨਾ ਕੁਛ ਖਾਣ ਦਾ ਵੀ ਜੀਅ ਕਰਦਾ ਨਾ ਬਸ ਇਹ ਹੁੰਦਾ ਬਣ ਕੇ ਆਪੇ ਅੱਗੇ ਆ ਜੇ।
ਹੂੰ।
ਬਣਾਣਾ ਨਾ ਪਵੇ।
ਮ ਹੀ ਬਣਾਉਣਾ ਤਾਂ ਪੈਂਦਾ ਰੂਮ ਵਿੱਚ।
ਹੋਰ ਕੀ। ਫੇਰ ਜੇ ਰਸੋਈ ਚ ਬਣਾਉਣ ਲੱਗਿਆ ਕੁਛ ਪੱਖਾ ਚਲਾਓ ਫਿਰ ਗੈਸ ਨੀ ਚੱਲਨਾ।
ਹੂੰ-ਹੂੰ।
ਹੋਰ।
ਬਸ।
ਹੋਰ ਸੁਣਾ ਹੋਰ ਕੋਈ ਗੱਲਬਾਤ। ਅੱਛਾ ਦਾਦੀ ਕੋਲ ਔਦੀ।
ਹਾਂਜੀ।
ਦਾਦਾ ਹੈਗਾ ਤੇਰਾ।
ਨਾ ਮੇਰੇ ਦਾਦੂ ਜੀ ਕੋ ਨੀ ਹੈਗੇ।
ਠੀਕ ਹੈ ਮੇਰੀ ਵੀ ਦਾਦੀ ਹੈਗੀ ਦਾਦਾ ਨੀ ਹੈਗਾ।
ਹਾਂਜੀ।
ਹੂੰ ਤੂੰ ਕਦੀ ਦੱਸਿਆ ਹੀ ਨੀ ਆਪਣੀ ਦਾਦੀ ਬਾਰੇ ਕੁਛ।
ਮੈਂ ਆਖਿਆ ਤਾਂ ਹੈ ਮੇਰੀ ਦਾਦੀ ਵੀ ਹੈਗੀ ਆ।
ਹਮ। ਹਾਂ ਆਖਿਆ ਸੀ ਤੂੰ ਠੀਕ ਹੈ-ਠੀਕ ਹੈ, ਠੀਕ ਹੈ ਹੋਰ ਸੁਣਾ।
ਬਸ ਵਧੀਆ।
ਕਿਵੇਂ ਚੱਲਦਾ, ਇਗਜ਼ਾਮ ਦੀ ਤਿਆਰੀ ਕਿਵੇਂ ਚੱਲਦੀ ਐ।
ਵਧੀਆ ਚੱਲਦੀ ਪਈ ਏ।
ਠੀਕ ਹੈ ਹੋਰ।
ਵੱਧੀਆ।
ਯਾਰ ਇੱਕ ਤਾਂ ਸਟੜਡੀ ਵੀ ਇੰਨੀ ਔਖੀ ਹੈ ਨਾ ਤੰਗ ਹੋਏ ਪਏ ਆ ਕਰ ਕਰਕੇ। ਹੋਰ ਕੀ। ਹੋਰ ਸੁਣਾ।
ਵਧੀਆ ਸਾਰੇ।
ਪਿੰਡ ਚੋ ਕਿਵੇਂ ਚੱਲਦਾ ਕੰਮ-ਕੁਮ ਵਧੀਆ ਸਾਰੇ।
ਹਾਂ ਸਾਰੇ ਵਧੀਆ ਨੇ।
ਯਾਰ ਸੇਆਦਪੁਰੇ ਮੂਵੀ ਦੀ ਸ਼ੂਟਿੰਗ ਹੋਈ ਸੀ ਤੂੰ ਗਈ ਸੀ ਵੇਖ ਖਣ ਮੈਂ ਤੇ ਤੈਨੂੰ ਪੁੱਛਿਆ ਹੀ ਨੀ ਅਸੀਂ ਗਏ ਸੀ ਸਿਮੀ ਚਾਲ ਨੂੰ ਵੇਖਿਆ ਜਿਹੜੀਆਂ ਫਿਲਮਾਂ ਚ ਬੀਬੀਆਂ ਨੀ ਆਦੀਆਂ। ਹਨਾ।
ਹਾਂਜੀ-ਹਾਂਜੀ।
ਜੇੜੇ ਫਿਲਮਾਂ ਚ ਬੀਬੀਆਂ ਆਂਦੀਆਂ ਨੇ ਉਹਨਾਂ ਨੂੰ ਵੇਖਿਆ।
ਹੂੰ।
ਪਰ ਫੋਟੋਵਾ ਨੀ ਹੋਈਆਂ ਉਹ ਨਾ ਨਾਲ ਕਿਉਂਕਿ ਜੇ ਇਸ ਟਾਈਮ ਕਿਉਂਕਿ ਹੁਣ ਹਾਂ ਜਿਸ ਟਾਈਮ ਸ਼ੂਟਿੰਗ ਹੁੰਦੀ ਸੀ ਅਸੀਂ ਉਸ ਟਾਈਮ ਜਾਂਨੇ ਸਾ। ਫੇਰ ਜਿਸ ਟਾਈਮ ਫੋਟਾ ਖਿੱਚਣ ਦਾ ਟਾਈਮ ਆਉਂਦਾ ਸੀ ਉਦੋਂ ਨੇਰਾ ਹੋ ਜਾਂਦਾ ਫੇਰ ਅਸੀਂ ਘਰ ਆ ਜਾਂਨੇ ਸਾ।
ਹੂੰ
ਅਸੀਂ ਵੀ ਵੇਖ ਲੀ ਰੱਬ ਦਾ ਰੇਡੀਓ ਥ੍ਰਰੀ ਮਾਮਿਆਂ ਤੇ ਗਏ ਸਾ ਨਾ।
ਅਸੀ ਤਾਂ ਟੀ ਵੀ ਚ ਵੇਖੀ ਸੀ।
ਹਾਂ ਮੇਰੇ ਮਾਮੇ ਦੇ ਮੁੰਡੇ ਨੇ ਐਲ ਈ ਡੀ ਨਾਲ ਕਨੈਕਟ ਕੀਤੀ ਸੀ।
ਨਈ ਓਨਜ ਵੀ ਯੂਟਿਊਬ ਤੇ ਆ ਗੀ ਏ।
ਨਈ ਯੂਟਿਊਬ ਤੇ ਨੀ ਆਈ ਆਰ ਰਿਜਲਟ ਫਲਿਕਸ ਤੇ ਆਈ ਏ।
ਨਈ, ਮੈਂ ਅਸੀਂ ਪਰਸੋ ਯੂਟੁਬ, ਤੇ ਈ ਵੇਦੇ ਰੇ ਆਂ।
ਕੇੜੀ, ਰੱਬ-ਰੇਡੀਔ ਥਰੀ?
ਹਾਂ।
ਥ੍ਰੀ ਤਾਂ ਨਾ ਆਈ, ਯੂਟਿਊਬ ਤੇ ਔਤੇ ਟੀ ਵੀ ਤੇ ਨੀ ਆਈ ਹਲੇ ਤੱਕ।
ਆ ਗੀ ਏ, ਮੈਂ ਅਸੀਂ ਪਰਸੋਂ ਸਾਰੀ ਵੇਖ ਲੀ ਏ ਨਾ।
ਟੀਵੀ, ਤੇ ਤਾਂ ਨੀ ਆਈ।
ਆਈ ਹੋਈ, ਤਾਂ ਹੀ ਆ ਮੈਂ।
ਅੱਛਾ, ਮੈਂ ਤਾਨੂੰ ਨਾ ਬਾਦ ਚ ਕੋਲ ਕਰਦੀ ਆਂ ਇਕ ਕੋਲ ਆ ਰੀ ਏ, ਠੀਕ।